ਆਹ ਆਰੀ ਹਜ ਕਿ ਚੇਣਾ ਹੂ ਮੈ।
ਯਾਰ ਹੈਲੋ।
ਹਮ,
ਹਾਂਜੀ, ਹਾਂਜੀ, ਹਾਂਜੀ, ਕੀ ਕਰ ਰਹੇ ਸੀ।
ਕੁਛੀ ਨੀ।
ਹਮ, ਹਮ, ਹਮ।
ਕਿੰਨਾ ਵਧੀਆ ਹੋਆ ਦੇ।
ਅੱਛਾ।
ਯਸ ਇਨਾਂ ਠੰਡਾ ਮੌਸਮ ਹੈ।
ਹਮ ਨਹੀਂ ਇੱਥੇ ਤੇ ਗਰਮੀ ਹੈੱਥੇ ਯਾਰ। ਹਰ ਮੌਸਮ ਦੇ ਇੱਥੇ ਗਰਮੀ ਹੈ।
ਅਹਿਮਦਾਬਾਦ ਉਤੇ ਗਰਮੀ ਹੁੰਦੀ ਉੱਥੇ ਬੜੀ ਠੰਡ ਹੁੰਦੀ ਨੀ।
ਹਾਂ।
ਠੰਡ ਹੀ ਰਹਿੰਦੀ ਗਰ ਸੋਰੀ ਗਰਮੀ ਰਹਿੰਦੀ ਠੰਡ ਹੁੰਦੀ ਹੀ ਨਹੀਂ।
ਹਾਂ ਇਧਰ ਗਰਮੀ। ਤੇ ਹੈ ਉੱਧਰ ਕੀ ਹਵਾ ਚੱਲ ਰਹੀ ਹੈ।
ਯਸ ਏਨਾ ਵਧੀਆ ਮੋਸਮ ਹੋਆ ਦ
ਹ ਆਹੋ ਆਹੋ।
ਹ
ਹਮ।
ਤੇ ਤੁਸੀਂ ਅਹ ਕੀ ਕਰ ਰਹੇ ਸੀ ਹੁਣ?
ਮੈਂ ਰੋਟੀ ਬਣਾ ਕੇ ਆਈ ਆ।
ਕੀ ਬਣਾਇਆ।
ਕੀ ਚਲਾਈ।
ਚਲਾਈ ਉਹ ਹਰੀ ਹਰੀ ਪੱਤੇ ਹੁੰਦੇ ਆ ਜਿਹੜੇ।
ਯੇਸ।
ਅੱਛਾ, ਅੱਛਾ
ਨਹੀਂ - ਹਲੇ ਖਾਣੀ ਏ।
ਯਾਰ ਉਹ ਪਤਾ ਕੀ ਹੁਣ ਪਤਾ ਕੀ ਕਹਿ ਰਹੇ ਸੀ ਕਿ ਬਈ ਕੰਮ ਦਾ ਨਾ। ਇੱਥੇ ਨਾ ਇੰਟਰਨੈਟ ਨੀ ਚੱਲ ਰਿਹਾ ਇਨਾਂ ਦਾ ੳਫਿਸ ਵਿੱਚ ਹਣਾ। ਹਾਂ।
ਠੀਕ, ਹੈਂ ਕੀ ਹ ਰੋਟੀ ਖਾਣੀ ਬਾਅਦ ਚ ਖਾਵਾਂਗੀ। ਰੋਟੀ ਖਾਣ 'ਤੇ ਬਿਆਰ ਹੈਆ
ਹਾਂ ਬਾਅਦ ਚੱਲ ਜਾ ਗਾ ਤੇ ਆ ਪਤਾ ਕੀ ਕਹਿ ਰਹੇ ਸੀ। ਕਹਿੰਦੇ ਬ ਇੰਟਰਨੈਟ ਨਹੀਂ ਇੰਟਰਨੈਟ ਨ ਚੱਲਦਾ ਵ ਨਾ ਤੇ ਕਹਿੰਦੇ ਬਈ ਤੁਸੀਂ ਹੁਣ ਆਪਣਾ ਗਰਾਊਂਡ ਈ ਚੱਲੇ ਆ ਠੀਕ ਹੈ ਖੇਲਣ
ਅੱਛਾ
ਅਹ ਗਰਾਊਂਡ ਚ ਜਾ ਰਿਹਾ ਖੇਲਣ ਦੇ ਕਹਿੰਦੇ ਬੈਟਬਾਲ ਤੇ ਸਾਰਿਆਂ ਨੂੰ ਕਾਂਟਰੀ ਪਾਉਣੀ ਪਏਗੀ ਡੇਢ ਡੇਢ ਸੌ ਰੁਪਏ ਐਵੇ ਕਹਿ ਰਹਿ ਸੀ ਹਾਂ ਮਨੇਜਰ ਵੀ ਪਾਏਗਾ ਸਾਰੇ ਪਾਣੇ ਕਹਿੰਦਾ ਕਹਿੰਦਾ ਜੇਕਗਰ ਸਾਡੇ ਵਧੀ ਆਪਾਂ ਵਧੀਆ ਕੰਮ ਕੀਤਾ ਹੁੰਦਾ ਨਾ ਫੇਿਰ ਫਿਰ ਸਾਨੂੰ ਕੌਟਰੀ ਪਾਉਣ ਦੀ ਲੋੜ ਨੀ ਸੀ ਸਾਨੂੰ ਫਰਾਈਡੇ ਤੇ ਹੀ ਜਾਂਦੇ ਆਪ
ਹਮ ਅੱਛਾ ਅੱਛਾ
ਤੇ ਕਹਿੰਦੇ ਹੁਣ ਹੁਣ ਮੈਂ ਫੇਿਰ ਆ ਸੋਚਿਆ ਕਿ ਬਈ ਬਈ ਆਪਣਾ ਕੰਟਰੀ ਪਾ ਰਹੇ ਨੇ ਮੈਂ ਤੇ ਡੇਢ ਸੌ ਮੈਂ ਪਾ ਦਿੰਦਾ ਵਾਂ ਠੀਕ ਹੈ ਇਹਦੇ ਚ ਕੀ ਹੋਏਗਾ
ਮਣਾ
ਮੇਰਾ ਪੂਰਾ ਦਿਨ ਤੇ ਪੂਰੇ ਦਿਨ ਦੀ ਮੇਰੀ ਜਿਹੜੀ ਉਹਵੇ ਇਨਕਮ ਤੇ ਮਿਲੇਗੀ ਨਾ ਮੈਨੂੰ ਹਨਾ
ਹੋਰ ਬੱਠੇ ਹ
ਹਾਂ ਬਾਕੀ ਡੇਢ ਸੌ ਮੈਂ ਉੱਥੋਂ ਕਮਾ ਲਾਂਗਾ ਬਾਵਾਦ ਚ ਰੈਪਿਡੋ ਰੂਪੀਡੋ ਚਲਾ ਕੇ ਹੈ ਨਾ ਹਮ ਤੇ ਤੁਸੀਂ ਰੋਟੀ ਖਾਲ ਖਾਣੀ ਹੈ ਨਾ ਹੱਲ ਖਾਧੀ ਦੇਣੀ ਨਾ
ਨਾ ਹਾਲੇ ਨੀ ਖਦੀ ਹਾਲੇ ਖਾਣੀ ਹ
ਤੇ ਮਤਲਬ ਕੀ ਤੁਹਾਨੂੰ ਅੰਦੀ
ਮੈਨੂੰ ਨੀ ਯਦ ਅਤੇ ਮੰਮੀ ਨੇ ਆਉਦੀ ਮੰਮੀ ਨੇ ਬਣਾਏ
ਅੱਛਾ ਹਮ ਹਮ
ਬਾਰਿਸ਼ ਚ
ਕੀ
ਮਨਨ ਭਰੀਸ਼ ਨਹਾ ਕੇ
ਤੇ ਉੱਧਰ ਬਾਰਿਸ਼ ਹੋ ਰਹੀ ਹੈ ਕਿਆ
ਹਾਂ ਹੋ ਰਹੀ ਹੈ ਹੁਣ ਤਾਂ ਇੱਥੇ ਬੱਦਲ ਉਹ ਹੈਗਾ ਪਹਿਲਾਂ ਬਾਰਿਸ਼ ਆਈ ਸੀ ਦੋ ਤਿੰਨ ਘਿੰਟ ਆਈ ਫਿਰ ਬੰਦ ਹੋ ਗਈ
ਅੱਛਾ
ਹਮ
ਹਮ ਹਮ ਹਮ
ਚਲੋ ਵਧੀਆ
ਤੇ ਮੌਸਮ ਤੇ ਹੁਣ ਠੰਡਾ ਹੋ ਗਿਆ ਹੋੁਣਾ ਉੱਧਰ ਆ
ਹਮ ਬਹੁਤ ਗਿਆ ਹੈ
ਤੇਨੇ ਖਸ਼ ਕਿਉ ਲਾਗ ਰਓ
ਮੌਸਮ ਠੰਡਾ ਹੋਇਆ
ਹਮ ਅੱਛਾ ਹਾਂ ਜੇ ਅਗਰ ਹੁਣ ਅਗਰ ਸਾਰੇ ਦੇ ਸਾਰੇ ਉੱਧਰ ਗਏ ਨਾ ਖੇਲਣ ਤੇ ਫੇਿਰ ਅਹ ਮੈਂ ਤੁਹਾਨੂੰ ਮੈਸੇਜ ਕਰਦਾ ਹਾਂ ਠੀਕ ਹੈ ਜੇ ਅਗਰ ਨਾ ਵੀ ਗਏ ਤੇ ਤਾਂ ਵੀ ਜੇ ਨਾ ਮੈਸੇਜ ਨਾ ਆਇਆ ਮਤਲਬ ਸਮਝਣਾ ਵੀ ਨੈਟ ਆ ਗਿਆ ਠੀਕ ਹੈ
ਮੈਂ ਕਰ ਵਟਸਐਪ ਇਹ ਵੀ ਚੈੱਕ ਕਰ ਲੈਂਗੇ।
ਹਾਂ ਘਰੇ ਕਰ ਦੇ ਨਾ ਠੀਕ ਏ। ਇੱਕ ਵਾਰੀ ਨਾ ਕਰਨਾ ਮਤਲਬ ਦੋ ਤਿੰਨ ਵਾਰੀ ਕਰ ਲੈਣਾ ਦੋ ਘੰਟੇ ਦੇ ਵਿੱਚ ਐਵੇਂ
ਠੀਕ ਹੈ ਠੀਕ ਇਕ ਮਿੰਟ ਰੁੱਕੋ ਜਰਾ ਵੇਖਾ ਕੋਈ ਉਪਰ ਤੇ ਨ ਆਉਂਦਾ।
ਹਾਂ- ਹਾਂ ਦੇਖੋ।
ਹਮ ਬਲੋ
ਹਨਾ
ਜਦੋਂ ਕੋਈ ਉਪਰ ਨ 'ਚ ਨੀਚੇ ਰੋਟੀ ਖਾਂ ਲਗੇ ਆ। ਮੈਨੂੰ ਇਨੀ ਪਿੱਠ ਪੀੜ ਰਹੀ ਰੋਟੀ ਬਣਾ ਕੇ ਗੈਸ ਇੰਨਾ ਹੌਲੀ ਚਲਦਾ ਪਿਆ ਸੀ।
ਤੇ ਤੁਸੀਂ ਕਿਉਂ ਬਣਾਈ ਹੈ ਰੋਟੀ
ਮੰਮੀ ਠੀਕ ਨਹੀਂ ਆ। ਮੈਂ ਤੋਂ ਸਾਢੇ ਸੱਤ ਵਜੇ ਬਣਾਤੀ ਸੀ।
ਅੱਛਾ
ਹ
ਹੂੰ
ਇਹ ਐਪ ਜਦੋਂ ਮੈਂ ਕੋਲ ਕਟਾਂਗੀ ਦੀ ਉਹ ਆਏਗੀ।
ਬੋਲੋ ਨਾ ਇਸ ਬਾਰੇ ਨਹੀਂ ਕੋਈ ਗੱਲ ਕਰੋ।
ਅੱਛਾ
ਹੂੰ -ਹੂੰ- ਹੂੰ ਆਪਾਂ ਪ੍ਰੋਫੈਸ਼ਨਲ ਆਲਾ। ਆਪਾਂ ਉਹਦੇ ਤੇ ਗੱਲ ਕਰ ਰਹੇ ਸੀ ਨਾ ਮੌਸਮ ਬੜਾ ਵਧੀਆ ਹੋ ਮੌਸਮ ਮੌਸਮ ਦੇ ਉੱਤੇ ਵੀ ਤੁਹਾਡੇ ਉੱਥੇ ਠੰਡਾ ਮੌਸਮ ਹੈ ਸਾਡੇ
ਕਿ ਵਾਰ ਉੱਥੋਂ ਦੇ ਬਿੱਲੀ ਦਿਮਾਗ ਖਾ ਗਈ ਏ।
ਕਿਉਂ
ਉਹ ਦੇਖੋ ਬਿੱਲੀ ਸੌਣ ਡੀ ਮੇਰੀ
ਤੇ ਕੀ ਕਹਿੰਦੀ ਫੇਰ ਉਹ ਕੁੱਛ ਕਹਿ ਰਹੀ ਹੈ ਤੁਸੀਂ ਸੀ ਡਰ ਤੇ ਹੋ।
ਦ ਉਹੋਂ ਰਸੋਈ 'ਚ ਵੜ ਗਈ ਸੀ ਥੋੜੇ ਟਾਈਮ ਪਹਿਲੇ ਸਾ
ਹੂੰ ਤੇ ਡਰਨ ਦੀ ਕੀ ਗੱਲ ਮੈਨੂੰ ਤੇ ਇਹ ਨੀ ਸਮਝ ਆ ਰਿਹਾ।
ਛੋਰ ਬਿੱਲੀ ਏ।
ਤੇ ਬਿੱਲੀ ਤੇ ਕੋਈ- ਕੋਈ ਵੱਡਾ ਜਾਨਵਰ ਥੋੜ੍ਹੀ
ਯਾਰ ਹੈ ਸਹੀ ਯਾਰ ਬਿੱਲੀ ਤੇ ਬਿੱਲੀ ਏ।
ਐਵੇ ਬਿਲੀ ਏ।
ਅੱਜ ਇੱਥੇ ਬਾਂਦਰ ਹੀ ਆਏ ਹੋਏ ਸੀ ਜੇ ਪੂਰਾ ਜ਼ੂ ਬਣਿਆ ਸੀ।
ਅੱਜ ਵੀਰਵਾਰ ਬਾਂਦਰ ਆਏ ਆ।
ਇਹ ਨੀ ਪਤਾ ਪਹਿਲਾਂ ਵੀ ਆਏ ਨੇ ਇੱਕ ਦੁਪਹਿਰੀ ਤਾਂ ਚਲੇ ਗਏ ਨੇ ਆ ਕੇ ਬੰਦਰ ਬੜੇ ਭੈੜੇ ਹੁੰਦੇ ਚੱਕ ਮਾਰ ਕੇ ਜਾਂਦੇ।
ਕਿੰਨੋਂ
ਇਨਸਾਨਾਂ ਨੂੰ ਇਹ ਕਰ ਮੇਰੇ ਚਾਚੇ ਨੂੰ ਚੱਕ ਮਾਰ ਕੇ ਗਏ ਸੀ ਬਚਾਰੇ ਨੂੰ ਇੰਜੈਕਸ਼ਨ ਲਗਾਣੇ ਪਏ ਸੀ।
ਹੂੰ ਯਾਰ ਮੈਂ ਸੁਣਿਆ ਬਾਂਦਰ ਚੱਕ ਮਾਰੇ ਤੇ ਫੇਰ ਉਹ ਬੰਦਾ ਗੂੰਗਾ ਹੋ ਜਾਂਦਾ।
ਐਵੇ ਗੂੰਗਾ ਹੋਇਆ ਗੂੰਗਾ ਨੀ ਹੁੰਦਾ ਉਹ ਇੰਜੈਕਸ਼ਨ ਲਵਾਣੇ ਪੈਂਦਾ ਵ
ਅੱਛਾ।
ਹੁੰ।
ਹੁੰ, ਅੱਜ ਮੈਂ ਹੁਨੇ ਏ ਈ ਸੋਚ ਰਿਹਾ ਸੀ ਕਿ ਵੀ ਯਾਰ ਅੱਜ ਨਾ ਮੈਂ ਹਾਫ ਡੇ ਲੈ ਲਦਾ ਵਾਂ। ਤੇ ਅੱਜ ਦੇੇਖੋ ਨੈਟ ਈ ਨਈ ਚੱਲਿਆ।
ਸ਼ੁਕਰ ਏ ਮੈਂ ਨੀ ਲਿੱਤਾ ਆਫ ਡੇ ਨੀ ਤੇ ਮੇਰਾ ਅੱਧਾ ਦਿਨ ਦਾ ਅ ਅੱਧਾ ਦਿਨ ਕੱਟਿਆ ਜਾਨਾ ਸੀ।
ਹੂੰ।
ਹਾਂ ਸਹੀ ਐ ਮਤਲਬ ਹੁਣ
ਬਸ ਐ ਆਂ ਲਾਈਟ ਨਾ ਚੱਲ ਜੇ ਬਾਰਿਸ਼ ਆਂਦੀ ਲੈਟ ਚਲੀ ਜਾਂਦੀ।
ਤੇ ਫੇਰ
ਤੇ ਲਾਈਟ ਚਲੀ ਗਈ। ਫੇਰ ਵਾਈ ਫਾਈ ਦੀ ਦਿੱਕਤ ਚਾਰ ਪੰਜ ਘੰਟੇ ਬਾਅਦ ਇਨਵਰਟਰ ਬੰਦ ਹੋ ਜਾਂਦਾ।
ਆਹੋ, ਤੁਹਾਨੂੰ ਪਤਾ ਹੁਨ ਪੀਜੀ ਵਾਲੀ ਨੇ ਉਹਨੇ ਕੀ ਬਨਾਂਇਆ ਸੀ, ਉਹਨੂੰ ਮੈਂ ਪੁੱਛਿਆ ਸੀ। ਉਹ ਕੇਂਦੀ-ਕੇਂਦੀ ਉਹ ਬਨਾਨਾ ਹਨੂੰ ਗਾਠੀ, ਪਿਆਜ ਭੁੰਨ ਕੇ ਨਾ
ਹੂੰ।
ਅਹ, ਪਿਆਜ ਨੂੰ ਭੁੰਨ ਕੇ, ਫੇਰ ਉਹਦੇ ਵਿੱਚ ਕੇਂਦੀ, ਟਮਾਟਰ ਪਿਆਜ ਪਾ ਕੇ ਚਟਨੀ ਬਨਾ ਕੇ ਨਾ ਉਹਦੇ ਉੱਤੇ ਗਾਠੀਆਂ ਮੋਟਾ-ਮੋਟਾ ਗਾਠੀਆ ਪਾਂਨਾ, ਗਾਠੀਆ ਪਤਾ ਕੀ ਹੁੰਦਾ।
ਨਈ।
ਗਾਠੀਆ ਨਮਕੀਨ ਹੁੰਦੀ ਏ ਜਿਵੇਂ ਵੇਸਨ ਦੀ, ਜਿਵੇਂ ਗੋਲਡਨ ਨਮਕੀਨ ਨੀ ਹੁੰਦੀ ਸੀ ਵੇਸਨ ਆਲੀ ਮੋਟੇ-ਮੋਟੇ ਵੇਸਨ ਹੁੰਦੇ ਸੀ।
ਹੂੰ।
ਲੰਬੇ-ਲੰਬੇ ਮੋਟੇ-ਮੋਟੇ ਜੇ ਸੇਵੀਆਂ ਹੁੰਦੀਆਂ ਮੋਟੀ-ਮੋਟੀ ਸੇਵੀਆਂ। ਬੋ, ਹਾਂ ਓਹਨੂੰ ਗਟ ਠੀਆ ਬੋਲਦੇ ਆ। ਨਮਕੀਨ ਵਾਲੀ ਹੁੰਦੀ, ਯੈਲੋ-ਯੈਲੋ ਵੇਸਨ ਦੀ ਹੁੰਦੀਆਂ ਨੇ।
ਤੇ ਉਹਨੂੰ ਦਾਲ ਉਤੇ ਪਾਨੀ ਏ।
ਉਹਦੇ ਸਬਜ਼ੀ ਉੱਤੇ ਪਾਨਗੇ।
ਅੱਛਾ। ਹੂੰ, ਸਹੀ ਏ। ਗੁਜਰਾਤ ਚ ਇਹ ਸਭ ਚੀਜ਼ਾਂ ਖਾਂਦੇਏ।
ਵਿਆਹ ਕਰਨਾ ਹੀ ਹੈਗਾ, ਹਾ।
ਗੋਚ ਗੁਜਰਾਤੀ ਡਿਸ਼ ਗਾਠੀਆਂ।
ਗੁਜਰਾਤੀ ਡਿਸ਼ ਐ।
ਆਹੋ।
ਕੀ ਕੇ ਰੇ ਓ।
ਕੁਛ ਨਈ ।
ਹੁੰ।
ਹਾਂ ਤੇ ਫੇਰ ਹੁਣ ਤੁਸੀਂ ਜਿਵੇਂ ਜਾਓਗੇ ਨਾ, ਤੇ ਮੈਂ ਤੁਹਾਨੂੰ ਹਾਲੇ ਮੇਰੇ ਫੋਨ 'ਚ ਮੈਂ ਹੁਣ ਚਾਰਜਿੰਗ ਫਿਰ ਕਰਾਂਗਾ ਫੋਨ, ਬੈਟਰੀ ਚਾਰਜ ਕਰ ਲਾਂ ਨਾ।
ਹਾਂ ਕਰ ਲੈਨਾ। ਤੇ ਫਿਰ ਖਤਮ ਹੋ ਜਾਂਦੀ ਹੈ, ਫੇਰ ਸਾਡਾ ਜਦੋਂ ਨਵਾਂ ਫੋਨ
ਮਹੱਲਾ
ਚਲੋ, ਫੇਰ ਮੈਂ ਨਾ ਅਹ, ਠੀਕ ਹੈ।